ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਹੋ, ਭੈਣ ਜੀ
ਵਧੀਆ, ਵਧੀਆ। ਤੁਸੀਂ ਦੱਸੋ?
ਅਸੀਂ ਵਧੀਆ ਹੋਰ ਕੀ ਕਰਦੇ ਸੀ ਤੁਸੀਂ
ਕੁਛ ਨੀ ਚਾਹ ਬਣਾਉਂਦੇ ਸੀ
ਅੱਛਾ ਕੀ ਖਾਣਾ ਫੇਿਰ ਚਾਅ ਨਾਲ ਤੁਸੀਂ
ਅਸੀਂ ਚਾਹ ਨਾਲ ਤਾਂ ਨਹੀਂ ਕੁਛ ਬਣਾ ਖਾਣਾ ਆਪ ਬਰਿਆਨੀ ਬਣਾਉਣ ਦਾ ਸੋਚਦੇ
ਤੁਹਨੂੰ ਬਣਾਉਣੀ ਆਉਂਦੀ ਆ
ਮੈਨੂੰ ਨੀ ਆਉਂਦੀ ਹੀ ਵੈਸੇ ਮੰਮਾ ਬਣਾ ਕੇ
ਅੱਛਾ ਜੀ ਚਲੋ ਵਧੀਆ ਫੇਰ ਤਾਂ ਜੀ
ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਕਿਵੇਂ ਹੋ
ਜੀ
ਅੱਛਾ
ਹਾਂਜੀ
ਦਸੀ
ਕੁਛ ਨੀ ਜੀ ਬ ਬਾਹਰ ਮੀਂਹ ਪੈਂਦਾ ਸੀ ਮੀਂਹ ਦੇ ਨਜ਼ਾਰੇ ਲੈਣ ਲੱਗੇ ਹੋਏ ਅੰਦਰ ਬੈਠੇ
ਵਧੀਆ ਗੱਲ ਆ ਫਿਰ ਤਾਂ
ਹਾਂਜੀ
ਹੈਂ
ਹੋਰ ਸੁਣਾਓ ਜੀ ਮੈਨੂੰ ਵੀ ਚਾਹ ਦੇ ਦਿਓ ਮਤਲਬ ਭੇਜ ਦਿਓ ਮੈਂ ਤੁਹਾਨੂੰ
ਹਾਂ ਹਾਂ ਠੀਕ ਹੈ ਮੈਂ ਇੰਨੀ ਸਵਾਦ ਤਾਂ ਬਣਾਉਂਦੀ ਨੀ ਵੈਸੇ
ਅੱਛਾ ਕੋਈ ਨਾ ਤੁਹਾਨੂੰ ਕੀ ਪਤਾ ਸਵਾਦ ਨਹੀਂ ਸਵਾਦ ਮੈਂ ਤੁਹਾਨੂੰ ਦੱਸੂ ਨਾ ਸਵਾਦ ਨਹੀਂ ਜੀ
ਮੈਨੂੰ ਤਾਂ ਨਹੀਂ ਲੱਗਦੀ ਵੈਸੇ
ਅੱਛਾ
ਹਾਂਜੀ
ਹਮ
ਪ੍ਰਸ
ਹੋਰ ਸੁਣਾਓ ਭੈਣ ਜੀ ਕੋਈ ਨਵਮੀਂ ਤਾਜ਼ੀ
ਹਾਂਜੀ ਤੁਸੀਂ ਦੱਸੋ ਬਸ
ਅਸੀਂ ਹੁਣ ਬਣਾ ਰਹੇ ਹਾਂ ਪਾਲਕ ਪਨੀਰ ਤੇ ਉਹੀ ਮੰਮਾ ਦੀ ਹੈਲਪ ਕਰਦੀ ਸੀ ਪਾਲਕ ਤੋਂ ਜੀ ਹਾਂਜੀ
ਅੱਛਾ ਵਧੀਆ ਗੱਲ ਆ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਪਾਲਕ ਪਨੀਰ
ਕਿਉਂ ਜੀ
ਨਾ ਮੈਨੂੰ ਸਵਾਦ ਹੀ ਪਾਲਕ ਹੀ ਨੀ ਸਵਾਦ ਲੱਗਦੀ ਪਨੀਰ ਤਾਂ ਵਧੀਆ ਲੱਗਦਾ ਪਾਲਕ ਨੀ ਸਵਾਦ ਲੱਗਦੀ
ਅੱਛਾ ਅੱਛਾ ਤੁਸੀਂ ਵਿੱਚ ਵਿਚੋ ਕੱਢ ਕੇ ਪਨੀਰ ਖਾ ਲਿਆ ਕਰੋ ਜੀ ਮੈਂ ਕਿਹਾ ਤੁਸੀਂ ਪਿੱੋਂ ਕੱਢ ਕੇ ਪਨੀਰ ਖਾ ਲਿਆ ਕਰਰੋਂ
ਉਹੀ ਕਰ ਦਿੰਨ ਮੈਂ ਤਾਂ
ਚਲੋ ਵਧੀਆ ਜੀ ਫੇਰ ਤਾਂ
ਅੱਛਾ ਤਾਂ ਬਰਿਆਨੀ ਬਣੂਗੀ ਅੱਜ ਬਸ ਉਹ ਮੇਰਾ ਬੜਾ ਦਿਲ ਸੀਗਾ
ਹਾਂਜੀ
ਅੱਛਾ ਤੇ ਫਿਰ ਮੈਂ ਕਿਹਾ ਚਲੋ ਆਹੋ ਚਾਹ ਬਣਾਈ ਆ ਮੈਨੂੰ ਤਾਂੱਸ ਚਾਹ ਵੀ ਲੇਟ ਹੋ ਗਈ ਮੇਰੀ ਮੰਮੀ ਬਾਹਰ ਗਏ ਸੀ ਤੇ ਉਹਨਾਂ ਦੀ ਵੇਟ ਕਰਦੇ ਸੀ ਮ ਚਲ ਉਹ ਆਉਣ ਫਿਰ ਉਹਨਾਂ ਨੂੰ ਵੀ ਚਾਹ ਦੇਣਾ ਹਨਾ
ਹਾਂ ਹਾਂ ਸਹੀ ਕਿਹਾ ਜੀ
ਹਾਂਜੀ
ਹੋਰ ਸੁਣਾਓ ਭੈਣ ਜੀ ਘਰ ਪਰਿਵਾਰ ਸਾਰਾ ਠੀਕ ਹੈ ਤੁਹਾਡਾ
ਸਾਰਾ ਵਧੀਆ ਤੁਸੀਂ ਦੱਸੋ ਕਿਵੇਂ ਦਾ ਮੌਸਮ ਆ ਤੁਹਾਡੇ
ਮੈਂ ਤੁਹਾਨੂੰ ਕਹੀ ਤਾਂ ਜਾਂਦੀ ਹਾਂ ਜੀ ਸਾਡੇ ਉਰੇ ਤਾਂ ਮੀਂਹ ਪੈਂਦਾ
ਸਾਡੇ ਮੀਂਹ ਪੈਣ ਦਾ ਕੋਈ ਚਾਂਸਿਸ ਤਾਂ ਹੈਗੇ ਨੇ ਵੈਸੇ ਬੱਦਲ ਹੋਏ ਪਏ ਨੇ ਹਵਾ ਬ ੰਦ ਹੋ ਗਈ ਗੁੰਮ ਜਾ ਨੀ
ਹਾਂਜੀ ਹਾਂਜੀ ਅੱ ਅੱਛਾ ਕੋਈ ਨਾ ਜੀ ਮੈਂ ਦੂਆਂ ਕਰੋ ਤੁਹਾਡੇ ਇੱਥੇ ਵੀਣੀ ਪਵੇ
ਕਰਿਓ ਕਰਿਓ
ਹਾਂਜੀ
ਹਾਂਜੀ ਹੋਰ ਤੁਹਾਡੇ ਵਿਆਹ ਹੋ ਗਏ ਤੁਹਾਡਾ
ਨਹੀਂ ਜੀ ਨਹੀਂ ਕਮ ਰ ਆ
ਅੱਛਾ ਕਦੋਂ ਘਰ ਆਉਣਾ ਫੇ
ਅਹ ਬਸ ਰਿਸ਼ਤਾ ਰੁਸ਼ਤਾ ਸਾਰਾ ਪੱਕਾ ਕਰਕੇ ਰੱਖਿਆ ਹੋਇਆ ਕਰਦਿਆਂ ਨੇ ਬਸ ਹੁਣ ਵਿਆਹ ਜਨਵਰੀ ਫਰਵਰੀ ਚ ਅਗਲੇ
ਅੱਛਾ
ਹਾਂਜੀ
ਰਿਸ਼ਤਾ ਹੋਇਆ ਹੋਇਆ
ਹਾਂਜੀ ਹਾਂਜੀ
ਕਿਹਦੇ ਨਾਲ ਹੋਇਆ ਫਿਰ ਕਿੱਥੇ ਹੋਇਆ
ਅਹ ਪੰਜਾਬ ਚ ਜੀ
ਕਿਥੇ
ਆਹ ਕਪੂਰਥੱਲ
ਪੂਰਥਲੇ ਹੋਇਆ ਲੈ ਫੇਿਰ ਤਾਂ ਮੇਰੇ ਉੱਥੇ ਰਿਸ਼ਤੇਦਾਰ ਨੇ
ਅੱਛਾ ਅੱਛਾ
ਹਾਂਜੀ ਹਾਂਜੀ ਮੇਰੇ ਮੇਰੇ ਮਾਮੇ ੀ ਦੇ ਪੇਕੇ ਨੇ
ਅੱਛਾ ਅੱਛਾ ਜੀ ਚਲੋ ਵਧੀਆ
ਤੇ ਕਪੂਰਥਲੇ ਉਹ ਸਾਈਡ ਜ਼ਿਆਦਾ ਨੇ ਕਪੂਰਥਲੇ ਮਾਮੀ ਦੇ ਪੇਕੇ ਨੇ ਫਿਰ ਅੱਗੇ ਜਲੰਧਰ ਚਲੇ ਜਾਓ ਉੱਥੇ ਮੇਰੇ ਤਾਏ ਜੀ ਨੇ ਫਿਰ ਅੱਗੇ ਅੰਮਬਰਿਤਸਰ ਆ ਜਾਂਦਾ ਉੱਥੇ ਦੀਦੀ ਦੇ ਸਹੁਰਰੇ ਨੇ ਤੇ ਐਵੇਂ ਹੈਗੇ ਨੇ ਰਿਸ਼ਤੇਦਾਰ ਚੱਲ ਕੁਛ ਪਤਾ ਕਰਨਾ ਹੈਏ ਤਾਂ ਫਿਰ ਦੱਸ ਦਿਓ ਅਸੀਂ ਪਤਾ ਕਰ ਲਾਂਗੇ
ਨਹੀਂ ਨਹੀਂ ਜੀ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਲੋਕ ਪਾਡੀਆਂ ਵੀ ਬਹੁਤ ਮਾਰ ਦਿੰਦੇ ਨੇ
ਹਾਂ ਉਹ ਤਾਂ ਗੱਲ ਹੈਗੀ ਆ ਪਰ ਵੈਸੇ ਮੁੰਡੇ ਬਾਰੇ ਹਾਂਜੀ ਹਾਂਜੀ
ਸਾਡੇ ਚ ਹੀ ਗੱਲ ਹੈ ਜੀ
ਅੱਛਾ ਅੱਛਾ ਵਧੀਆ ਗੱਲ ਆ ਚਲੋ ਫਿਰ ਵਿਆਹ ਪੰਜਾਬ ਹੀ ਕਰਾਉਣਾ
ਹਾਂਜੀ ਹਾਂਜੀ ਗਿਆ ਪੰਜਾਬ ਹੀ ਜੀ
ਅੱਛਾ ਐਵੇਂ ਕਿਤੇ ਡੈਸਟੀੇ ਨੇਸ਼ਨ ਨਹੀਂ ਸੋਚਿਆ
ਅਹ ਸੋਚਿਆ ਤਾਂ ਹੋਇਆ ਲੁਧਿਆਣੇ ਕਰਾਵਾਂਗੇ ਜਾਂ ਫਿਰ ਦੇਖਾਂਗੇ ਬਾਹਰ ਕਿਤੇ ਉਹ ਵੈਸੇ ਬਾਹਰ ਦੇ ਨੇ ਜੀ
ਕੀ ਕਰਦੇ ਨੇ
ਅ ਹੋ ਹ ਹ ਡਿਲਵਰੀ ਵਗਰਾ ਤਾਂ ਕੰਮ ਕਰਦੇ ਨੇ ਜੀ ਐਮਾਜ਼ੋਨ ਦੀ ਦਿਲਵਰੀ ਵਗੈਰਾ ਹੋ ਗਿਆ
ਅੱਛਾ
ਤੁਸੀਂ ਸੁਣਾਓ ਤੁਸੀਂ ਕਵਾਰੇ ਹੋਏ ਆ ਵਿਆਹ ਹੋਇਆ ਹੋਇਆ
ਮੇਰਾ ਵਿਆਹ ਹੋ ਗਿਆ
ਕਦੋਂ ਹੋਇਆ ਜੀ
ਮੇਰਾ ਇੱਕੀ ਸਾਲ ਹੋਇਆ ਜੇ
ਅੱਛਾ ਜੀ ਚਲੋ ਵਧੀਆ
ਅੱਛਾ ਅ ਹਾਂਜੀ ਅਤੇ ਮੇਰੀ ਅਰੇਂਜ ਆ ਜੀ
ਚਲੋ ਵਧੀਆ ਫੇਿਰ ਤਾਂ ਜੀ
ਹਾਂਜੀ ਵੈਸੇ ਵਧੀਆ ਘਰਾ ਵਧੀਆ ਸੋਹਣਾ ਸਕਾ
ਅੱਛਾ ਕਿਹੜੀ ਕਾਸ਼ਟ ਦਾ
ਕਿਵੇਂ
ਮ ਕਿਹਾ ਕਿੜ ਕਾਸਟ ਦੇ ਨੇ
ਇੱਕ ਹੀ ਆ ਜੀ ਅਰੇਂਜ ਮੈਰਿਜ ਆ ਲਵ ਮੈਰਿਜ ਥੋੜ੍ਹੀ ਆ
ਹਾਂ ਚਲੋ ਵਧੀਆ ਫਿਰ ਤਾਂ
ਤੇ ਕੋਈ ਨੀ ਮੈਂ ਤੁਹਾਨੂੰ ਭੇਜ ਦ ਫੋਟੋ ਭੇਜ ਦੂੰ ਨੰਬਰ ਤਾਂ ਹੈਗਾ ਹੀ ਹੁਣ ਆਪਾਂ ਗੱਲਬਾਤ ਕਰਿਆ ਕਰਾਂਗੇ
ਹਾਂਜੀ ਹਾਂਜੀ ਫੋਟੋ ਭੇਜ ਦਿਓ ਜੀ ਮੈਨੂੰ ਦੇਖ ਕੇ ਦੱਸੋ ਫਿਰ ਤੁਹਾਨੂੰ
ਹਾਂਜੀ ਅਤੇ ਹੋਰ
ਵ ਮੈਿਜ ਲਵ ਮੈਿਜ ਨੂੰ ਆਪਾਂ ਅਂਜ ਕਨਰਟ ਕਰ ਲਿਆ ਸੀ ਜ
ਅੱਛਾ ਅੱਛਾ ਵਧੀਆ ਫ
ਹਾਂਜੀ
ਮ ਚੱਲ ਕਿਵੇਂ ਮਨਾਇਆ ਹੋ ਘ ਦਿਨ
ਵੈਸੇ ਦੇਖਿਆ ਜਾਵੇ ਤਾਂ ਉਹ ਵੀ ਜੱਟ ਸੀ ਤੇ ਅਸੀ ਵੀ ਜੱਟ ਸੀ ਜੀ
ਅੱਛਾ ਅੱਛਾ
ਤੁਹਾਨੂੰ ਵੀ ਪਤਾ ਜੇ ਬਾਹਰ ਦਾ ਮੁੰਡਾ ਹੋਵੇ ਤਾਂ ਕਰਦੇ ਕਿਵੇਂ ਨਾ ਮੰਨਣ
ਹਾਂ ਹਾਂ ਉਹ ਤਾਂ ਗੱਲ ਸਹੀ ਆ
ਹਾਂਜੀ ਹਾਂਜੀ ਫ ਇਸ ਕਰਕੇ ਘਰਦਿਆਂ ਨੇ ਵੀ ਕੁਛ ਨੀ ਕਿਹਾ
ਹ ਵਧੀਆ ਗੱਲ ਆ ਚਲੋ
ਹਮ ਹਮ
ਹੋਰ ਤੁਹਾਡੇ ਭਾਈ ਭੈਣ ਕਿੰਨੇ ਕੁ ਨੇ
ਹਾਂਜੀ
ਭਾਈ ਭੈਣ ਕਿੰਨੇ ਨੇ
ਅਸੀਂ ਪੰਜ ਭਾਈ ਹਾਂ ਪੰਜ ਭਾਈ ਨੇ ਛੇ ਵੀ ਮੈਂ ਹ
ਅੱਛਾ ਪੰਜ ਭਾਈ ਨੇ ਤੁਹਾਡੇ
ਹਾਂਜੀ ਸਾ ਇੱਕ ਦੋ ਤਾਂ ਬਰ ਇਨੇ ਇੱਕ ਓਰੇ ਨੇ
ਆਹ ਓਰੇ ਕਿ ਕਰਦੇ ਨੇ
ਅਹ ਉਰੇ ਜਿਵੇਂ ਆਹ ਕੱਪੜਿਆਂ ਦੀ ਦੁਕਾਨ ਤੇ ਕੋਈ ਲੱਗਿਆ ਹੋਇਆ
ਅੱਛਾ
ਹਾਂਜੀ ਤੇ ਇੱਕ ਕਿਸਾਨ ਕਨੈਕਟ ਚ ਲੱਗੇ ਹੋਇਆ ਜੀ ਫਰੂਟਾਂ ਦੇ ਚ ਹਾਂਜੀ
ਹੋਰ
ਹੋਰ ਬਸ ਵਧੀਆ
ਬਾਕੀ ਤਿੰਨ ਬਾਹਰ ਨੇ
ਹਾਂਜੀ ਤਿੰਨ ਬਾਰ ਨੇ
ਵਧੀਆ ਗੱਲ ਹੈ ਚਲੋ ਆਉਂਦੇ ਜਾਂਦੇ ਨੀ ਫੇ ਕਿੱਥੇ
ਆ ਕੇ ਗਏ ਨੇ ਹੁਣੇ ਤਿੰਨੇ ਹੁਣੇ ਹੀ ਗਏ ਨੇ ਜੀ
ਅੱਛਾ ਵਧੀਆ ਗੱਲ ਹੈ ਫਿਰ
ਹਾਂਜੀ ਜੀ ਹਾਂਜੀ ਹੋਰ ਸੁਣਾਓ ਤੁਸੀਂ
ਹਮ
ਤੁਹਾਡੇ ਕਿੰਨੇ ਪੈਣ ਪਾਏ ਨੇ
ਜੀ ਮੇਰਾ ਤਾਂ ਅਹ ਇੱਕ ਹੀ ਭਾਈ ਆ
ਅੱਛਾ ਵਿਆਇਆ ਵਧਿਆਂ
ਹਾਂ ਉਹ ਵੀ ਵਿਆਹ ਹੋਇਆ
ਵਧੀਆ ਜੀ ਫਿਰ ਤਾਂ
ਹਮ
ਉਹ ਭਾਬੀ ਚੰਗੀ ਆ ਤੁਹਾਡੀ
ਹਾਂ ਵਧੀਆ ਵੀ ਚਲੋ ਨਿਭਾਉਣੀ ਪੈਂਦੀ ਆ
ਹਾਂਜੀ ਹਾਂਜੀ ਸਹੀਕ ਜੀ ਹੋਰ ਸੁਣਾਓ ਭੈਣ ਜੀ
ਤੁਸੀਂ ਦੱਸੋ ਮੰਮਾ ਮੇਰੀ ਆਹੋ ਕੀ ਕਹਿੰਦੇ ਆ ਮੰਮਾ ਮੇਰੀ ਮੈਨੇਜ
ਹਾਂਜੀ
ਮਨੇਜਰ ਆ ਮੰਮੀ ਮੇਰੀ
ਹ ਮਨਜਾਰ
ਉਹ ਮੰਮੀ ਮੇਰੀ ਇੰਟਰਨੈਸ਼ਨਲ ਕੰਪਨੀ ਚ ਮੈਨੇਜਰ ਆ
ਚਲੋ ਵਧੀਆ ਫੇਰ ਤਾਂ ਜੀ
ਹਾਂਜੀ
ਮੇਰੇ ਪਾਪਾ ਵੀ ਪਹਿਲੇ ਚ ਨੇ ਤੇ ਮੰਮੀ ਆਰਮੀ ਚ ਆ
ਅੱਛਾ ਮੰਮੀ ਆਰਮੀ ਚ ਆ
ਹਾਂਜੀ ਹਾਂਜੀ
ਕਿਤੇ ਮੰਮੀ ਜਿਆਦਾ ਗੋਲੀਆਂ ਤਾਂ ਨਹੀਂ ਚਲਾਉਂਦੀ
ਨਹੀਂ ਨਹੀਂ ਲਿਮਿਟਿਡ ਗੋਲੀਆਂ ਚ ਰਹਦੇ ਨੇ ਜੀ
ਕਿਤੇ ਤੁਹਾਡੇ ਤੇ ਨਾ ਚੱਲਦੀਆਂ ਹਨ ਨਾ ਫ
ਧਿਆਨ ਰੱਖਦੇ ਮੇਰੀ ਮੰਮਾ
ਅਛ ਉਹ ਕਿਉਂਕਿ ਆਦਤ ਹੁੰਦੀ ਹੈ ਨਾ ਫਿਰ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਂਦੀ ਕਿ ਤੇ ਰਾਤ ਨੂੰ ਤੁਹਾਡੇ ਤੇ ਨਾ ਚੱਲ ਜਾ
ਨਹੀਂ ਜੀ ਨਹੀਂ ਚੱਲਦੀਆਂ
ਅੱਛਾ
ਹਾਂਜੀ ਤੁਸੀਂ ਸੁਣਾਓ ਜੀ
ਬਸ ਵਧੀਆ ਤੁਸੀਂ ਦੱਸੋ ਹ ਗਰਮੀ ਲੱਗ ਲੱਗਣ ਲੱਗ ਗਈ ਪਰ ਹੁਣ ਤਾਂ ਸਾਨੂੰ ਤਾਂ
ਅੱਛਾ ਜੀ
ਸਾਡੇ ਕੁਛ ਲਾਈਟ ਦਾ ਇਸ਼ੂ ਹੈ ਲਾਈਟ ਨਹੀਂ ਹੈ
ਅੱਛਾ ਜੀ ਸਾਡੇ ਉਰ ਤਾਂ ਲਾਈਟ ਹੈਗੀ ਆ ਜੀ
ਪਤਾ ਨੀ ਸਾਡੇ ਕੀ ਹੋ ਗਿਆ
ਅੱਛਾ ਅੱਛਾ ਉਹਨਾਂ ਨੇ ਬਿਜਲੀ ਕੱਟਤੀ ਹੋਣੀ ਤੁਸੀਂ ਲਾਈਟ ਵੀ ਨੀ ਭਰਿਆ ਹੋਣਾ
ਨਾ ਨਾ ਐਂ ਤਾਂ ਨੀ ਕੋਈ ਗੱਲ ਲਾਈਟ ਬਿੱਲ ਤਾਂ ਭਰਿਆ ਹੋਇਆ ਪਤਾ ਨੀ ਸ਼ਾਇਦ ਮੌਸਮੂਸਮ ਕਰਕੇ ਕੀਤਾ ਹੋਊਗਾ ਪਤਾ ਨੀ
ਨਹੀਂ ਜੀ ਮੌਸਮ ਕਰਕੇ ਨੀ ਜੇ ਆਪਾਂ ਲਾਈਟ ਬਿੱਲਣਾ ਭਰਿਆ ਹੋਵੇ ਨਾ ਤਾਂ ਉਹ ਕੱਟ ਦਿੰਦੇ ਨੇ
ਘਰੇ ਆਏ ਤਾਂ ਹੁਣ ਐਵੇਂ ਕਿਵੇਂ ਕੱਟ ਦੇਣਗੇ
ਨਹੀਂ ਉੱਪਰੋਂ ਹੀ ਕੱਟ ਜਾਂਦੇ ਨੇ ਜੀ ਪਤਾ ਨਹੀਂੀ ਲੱਗਦਾ ਹਾਂਜੀ ਹਾਂਜੀ
ਅੱਛਾ
ਬਹੁਤ
ਕਿਆ
ਹੜਕੇ ਹੋਰ ਸੁਣਾਓ ਜੀ ਹਾਂਜੀ ਹਾਂਜੀ ਜੀ ਅਸੀਂ ਡੋਗੀ ਦਾ
ਅੱਛਾ ਕੀ ਨਾਮ ਉਹਦਾ
ਉਹਦਾ ਨਾਮ ਰੂਬੀ ਆ
ਅੱਛਾ
ਹਾਂਜੀ
ਵਧੀਆ ਵਧੀਆ ਫੀਮੇਲ ਆ ਜਾਂ ਮੇਲ ਆ
ਫਿਮੇਲ ਹੈ ਫੀਮੇਲ
ਅੱਛਾ ਅੱਛਾ
ਤੁਸੀਂ ਕੀ ਰੱਖਿਆ ਹੋਇਆ ਜੀ
ਸਾਦੇ ਵੀ ਦੌਗੀ ਆ
ਕੀ ਨਾਮ ਡੋਗੀ ਦਾ
ਸਾਡੀ ਡੌਗੀ ਦਾ ਨਾਮ ਆ ਕੋਕੋ
ਹਾਂ ਚਲੋ ਵਧੀਆ ਫੇਰ ਤਾਂ ਜੀ
ਹਮ
ਚਲੋ ਠੀਕ ਆ ਭੈਣ ਜੀ ਮੈਨੂੰ ਵੈਸੇ ਵੀ ਕੰਮ ਆ ਗਿਆ ਮੈਂ ਤੁਹਾਡੇ ਨਾਲ ਬਾਅਦ ਚੋਂ ਗੱਲ ਕਰਦੀ ਦੀਆਂ ਚੰਗਾ ਸਤਿ ਸ੍ਰੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ